ਸ ਸ਼੍ਰੀ ਕਾ
ਸ ਸ਼੍ਰੀ ਕਾਲ ਜੀ।
ਕਿਵੇਂ ਓ ਜੀ?
ਮੈਂ ਵਧੀਆ ਤੁਸੀਂ ਦੱਸੋ ਹੋਰ ਕਿਵੇਂ ਓ?
ਮੈਂ ਵੀ ਵਧੀਆ ਜੀ, ਕੀ ਕਰ ਰੇ ਸੀ ਜੀ?
ਬਸ ਮੈਂ ਤਾਂ ਹੁਣੇ ਉਠੀ ਸੀ ਸੋਚਿਆ ਤੈਨੂੰ ਕੌਲ ਲਾ ਲਾ।
ਅੱਛਾ ਜੀ।
ਹਾਂਜੀ ਔਰ ਥੋਡੇ ਘਰ ਤਾਂ ਸਭ ਠੀਕ ਆ?
ਹਾਂਜੀ ਸਭ ਠੀਕ ਆ ਜੀ ਤੁਸੀਂ ਦੱਸੋ ਜੀ?
ਬਸ ਮੈਂ ਤਾਂ ਅੱਜ-ਕੱਲ ਲੇਟ ਈ ਉਠਦੀ ਆ ਬੱਚਿਆਂ ਦੀ ਛੁੱਟੀ ਚੱਲ ਰੀ ਐਗੀ ਤੋਂ ਮੈਨੇ ਘਰ ਲੇਟ ਈ ਉਠ ਜਾਨੇ ਆ।
ਏ ਵੀ ਸਈ ਆ ਜਦ ਜਵਾਕ ਸਕੂਲ ਜਾ ਰੇ ਹੁੰਦੇ ਨੇ ਉਦੋਂ ਸੱਜਰੇ ਛੇਤੀ ਉੱਠਣਾ ਪੈਂਦਾ।
ਹਾਂਜੀ ਉਸ ਦਿਨ ਤੋਂ ਪੰਜ ਵਜੇ ਤੋਂ ਅ ਆਪਣਾ ਕੰਮ ਸ਼ੁਰੂ ਹੋ ਜਾਂਨਾ ਘਰੋ ਦਾ।
ਹੁਣ 'ਤੇ ਥੋਨੂੰ ਤੁਹਾਡੇ ਲਈ ਟਾਈਮ ਮਿਲ ਜਾਂਦਾ ਹੋਣਾ, ਐਕਸਰਸਾਈਜ਼ ਕਰਨ ਦਾ, ਕਸਰਤ ਵਗੈਰਾ ਕਰਨ ਦਾ।
ਹਾਂਜੀ-ਹਾਂਜੀ ਬਸ ਉਹੀ ਗੱਲ ਆਗੀ ਨਾ ਅੱਜ-ਕੱਲ ਤੋਂ ਟਾਈਮ ਈ ਨੀ ਮਿਲਦਾ ਹੈਗਾ ਕਸਰਤ ਕਰਨ ਦਾ ਵੀ ਬਿਲਕੁੱਲ ਵੀ ਨੀ ਹੈਗਾ।
ਅੱਛਾ ਜੀ।
ਹਾਂਜੀ। ਆਪਣੇ ਸਰੀਰ ਨੂੰ ਤੰਦਰੁਸਤ ਰੱਖਦੀ ਹੈਗੀ ਪਰ ਨਾ ਤੁਸੀਂ ਵੇਖੋ ਟਾਈਮ ਈ ਨੀ ਮਿਲਦਾ ਹੈਗਾ। ਰਾਤ ਤੋਂ ਰਾਤ ਰਾਤੀ ਤੋਂ ਲੇਟ ਸੋਂਦੇ ਸੀ ਔਰ ਸੁਬਾਹ ਤੋਂ ਲੇਟ ਉੱਠਦੇ ਨੀ।
ਹਾਂਜੀ।
ਦਿਨ ਵਾਰ ਉਈ ਕਰਤਾ ਸਾਰਾ ਕੰਮ ਸਮੇਟਾ ਸਮਾਟੀ ਨੂੰ ਵੀ ਟਾਈਮ ਨਿਕਲ ਜਾਂਦੈ ਤੋਂ ਆਪਣੇ ਲਈ ਟਾਈਮ ਈ ਨੀ ਨਿਕਲਦਾ ਕਿ ਥੋੜੀ ਬੋਤ ਐਕਸਰਸਾਈਜ਼ ਕਰ ਲਾ। ਪਹਿਲਾਂ ਤੋਂ ਮੈਂ ਕਰਦੀ ਸੀ ਐਕਸਰਸਾਈਜ਼ ਮਤਲਬ ਬੱਚਿਆਂ ਦੇ ਸਕੂਲ ਦੇ ਜਬ ਹੁੰਦਾ ਐ 'ਤੇ ਮੈਂ ਰੋਜ਼ ਐਕਸਰਸਾਈਜ਼ ਕਰਦੀ ਰਹਿੰਨੀ ਆ।
ਅੱਛਾ ਜੀ। ਨਈ ਠੀਕ ਐ ਜੀ ਕਰਨੀ ਤਾਂ ਚਾਹੀਦੀ ਆ ਐਕਸਰਸਾਈਜ਼।
ਕਸਰਤ ਨਾਲ ਨਾ ਸਰੀਰ ਵਿੱਚ ਤਾਕਤ, ਫੁਰਤੀ ਰਹਿੰਦੀ ਐ ਸਰੀਰ ਦੀ ਸ਼ ਫ ਫੁਰਤੀ ਬਣੀ ਰਹਿੰਦੀ ਐਗੀ। ਏ ਆਪਣੇ ਸਾਡੇ ਦਿਲ ਨੂੰ ਵੀ ਸਿਹਤਮੰਦ ਰੱਖਦੀ ਐ ਖੂਨ ਦਾ ਦੌਰਾ ਠੀਕ ਰੱਖਦੀ ਐ। ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਂਦੀ ਐ ਕਿ ਬਟ ਅੱਜ-ਕਲ ਐਹੀ ਹੁੰਦਾ ਬਸ
ਹਾਂ, ਹਾਂ ਘਰ ਦੇ ਕੰਮਾਂ ਚੋਂ ਟਾਇਮ ਵੀ ਨੀ ਮਿਲਦਾ ਜੀ।
ਹਾਂਜੀ। ਬਿਲਕੁਲ ਵੀ ਟਾਈਮ ਈ ਨਹੀਂ ਮਿਲਦਾ ਹੈਗਾ ਮੈਂ ਵੀ ਸੋਚ ਰਹੀ ਨਹੀ ਏ ਤਾ ਸੁਬਾਹ ਨਹੀਂ ਐਕਸਰਸਾਈਜ਼ ਹੋ ਪਾਨੀ ਹੈ ਤੇ ਮੈਂ ਸ਼ਾਮ ਨੂੰ ਕਰ ਲਾਂ ਪਰ ਸ਼ਾਮ ਨੂੰ ਉਹ ਹਸਬੈੰਡ ਨਾਲ ਜਾਂਦੇ ਆ ਤੇ ਫਿਰ ਟਾਈਮ ਹੀ ਨਹੀਂ ਮਿਲਦਾ ਹੈਗਾ
ਹਾਂਜੀ ਇਹ ਤਾਂ ਹੈਗਾ ਈ
ਅੱਜ ਕੱਲ ਮੈਂ ਛੋਟੇ ਛੋਟੇ ਬਚਿਆਂ ਨੂੰ ਵੇਖਿਆ ਉਹ ਆਪਨੇ ਟੀਨੇਏਜਰ ਨੂੰ ਜਿੰਮ ਜਾਂਦਾ ਏ ਅਪਨਾ ਵੇਟ ਲੂਜ ਕਰਨਾ ਤਾ ਰੋਜ਼ ਕਸਰਤ ਨਾਲ ਮੋਟਾਪਾ ਘੱਟ ਹੁੰਦਾ ਏ ਸਰੀਰ ਫਿਟ ਵੀ ਰਹਿੰਦਾ ਏ ਤੁਸੀਂ ਐਕਸਰਸਾਈਜ਼ ਕਰ ਲਓ ਤੁਸੀਂ ਜਿੰਮ ਜਾ ਰਹੇ ਔ ਮਤਲੱਬ ਦੇਖੋ ਆ ਬਾਹਰ ਜਾ ਕੇ ਪੈਸਾ ਖ਼ਰਚ ਕਰਨਾ ਉਹ ਤੁਸੀਂ ਘਰ ਨਾਲ ਆਪਣਾ ਐਕਸਰਸਾਈਜ਼ ਕਰ ਸਕਦੇ ਹੋ ਤੁਸੀਂ ਬਾਹਰ ਪੈਸਾ ਖਰਚ ਕਯੋ ਕਰ ਰਹੇ ਔ
ਹਾਂਜੀ-ਹਾਂਜੀ
ਉਹੀ ਤਾਂ ਗੱਲ ਏ ਅੱਜ ਕੱਲ੍ਹ ਤਾਂ ਬੱਚੇ ਸਮਂਝਦੇ ਨੀ ਹੈਗੇ ਔਰ ਉੱਪਰ ਸੇ ਤੋ ਸਰੀਰ ਫਿੱਟ ਰਹਿੰਨਾ ਏ ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਸ਼ੂਗਰ ਹੁੰਦੀ ਹੈ ਹਾਈ ਬਲੱਡ ਪ੍ਰੈਸ਼ਰ ਦਿਲ ਦੀ ਬਿਮਾਰੀਆਂ ਤੋਂ ਵੀ ਕਿੱਦਾ ਬਚਾਅ ਹੁੰਦਾ ਹੈਗਾ ਤੁਸੀਂ ਘੱਟ ਤੋਂ ਘੱਟ ਤੀਸ ਮਿੰਟ ਤੇ ਇਚ ਤੋਂ ਕੱਢ ਕੇ ਆਪਨੇ ਲਈ ਤੀਸ ਮਿੰਟ ਤੋਂ ਐਕਸਰਸਾਈਜ਼ ਕਰ ਲਿਆ ਕਰੋ
ਹਾਂਜੀ ਸਹੀ ਐ ਜੀ ਤੁਹਾਡੀ ਗੱਲ
ਬੱਚਿਆਂ ਲਈ ਕਸਰਤ ਉਹਨਾ ਨੂ ਵੀ ਵਿਕਾਸ ਲਈ ਕਿੰਨੀ ਜ਼ਰੂਰੀ ਹੈਗੀ ਨੌਜਵਾਨ ਲਈ ਤੰਦਰੁਸਤੀ ਤੇ ਊਰਜਾ ਲਈ ਅਤੇ ਬੁਰੂ ਜੋ ਬਜ਼ੁਰਗਾਂ ਲਈ ਹੁੰਦੀਆਂ ਨਾ ਉਹਨਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਕਿੰਨੇ ਫਾਇਦੇਮੰਦ ਹੈਗੀ
ਹਾਂਜੀ-ਹਾਂਜੀ
ਸਪੈਸ਼ਲੀ ਜੋ ਅੱਜ ਕੱਲ ਟੀਨਏਜਜ ਹੈਗੇ ਕਸਰਤ ਨੂੰ ਅਨੁਸ਼ਾਸਨ ਆਤਮ ਵਿਸ਼ਵਾਸ ਤੇ ਮਿਹਨਤ ਕਰਨ ਦੀ ਆਦਤ ਵੀ ਪੈਂਦੀ ਕਰਦੀ ਏ ਇੱਕ ਤੰਦਰੁਸਤ ਸ਼ਰੀਰ ਵਿੱਚ ਨਾ ਤੰਦਰੁਸਤ ਮਨ ਵੱਸਦਾ ਏ ਤੁਹਾਡਾ ਸ਼ਰੀਰ ਤੰਦਰੁਸਤ ਹੈਗਾ ਤੇ ਤੁਹਾਡਾ ਦਿਲ ਵੀ ਤੰਦਰੁਸਤ ਹੈਗਾ
ਹਾਂਜੀ-ਹਾਂਜੀ
ਬਸ ਇਹ ਹੀ ਹੈਗਾ ਕਿ ਆਪਣੇ ਸਰੀਰ ਨੂੰ ਕਿੰਨੀ ਅਹ ਕਸਰਤ ਕਰਾਉ ਜਿੰਨੀ ਮਰਜ਼ੀ ਕਸਰਤ ਕਰਾਓਗੇ ਉਨਾ ਹੀ ਤੁਸੀਂ ਫਿੱਟ-ਫਾਟ ਰਹਿੰਦੇ ਹੋ ਬਾਹਰ ਦੀ ਚੀਜ਼ ਨਾ ਖਾਇਆ ਕਰੋ ਐ ਬੈਲੇੈਂਸ ਡਾਇਟ ਲੈਂਨੀ ਕਰੇ ਐ
ਨਾਲੇ ਜੇ ਆਪ ਸਹੀ ਰਵਾਂਗੇ ਤਾਂ ਹੀ ਦੂਜੇ ਦਾ ਖਿਆਲ ਰੱਖ ਸਕਦੇ ਆ
ਹਾਂਜੀ ਉਹੀ ਏ ਇਹ ਗੱਲ ਔ ਨਾ ਹੈਲਥ ਹੈ ਜੇ ਤਾਂ ਹੀ ਵੈਲਥ ਹੈ
ਅੱਛਾ ਜੀ
ਹਾਂਜੀ ਬਸ ਮੈਂ ਵੀ ਹੁਨ ਸੋਚ ਰਹੀ ਹਾਂ ਹੁਨ ਤੇ ਜਲਦੀ ਉੱਠ ਜਾਵਾਂ ਸੁਬੈਹਾ-ਸੁਬੈਹਾ ਐਕਸਰਸਾਈਜ਼ ਤੋਂ ਚਾਹ
ਅੱਛਾ ਜੀ।
ਹਾਂਜੀ ਅੱਜ ਕਲ੍ਹ ਟਾਈਮ ਥੋੜ੍ਹਾ ਬਹੁਤ ਅਪਨੇ ਲਈ ਵੀ ਨਿਕਾਲਿਆ ਹੂਨੰ ਦਿਨ ਚੋ ਕਢ ਕੇ ਟਾਈਮ ਸੋ ਜਾਨਾ ਏ
ਹਾਂਜੀ ਜਦ ਸਭ ਉਠਦੇ ਨੇ ਘਰ ਦੇ ਕੰਮ ਹੁੰਦੇ ਨੇ ਫਿਰ ਟਾਈਮ ਨਹੀਂ ਮਿਲਦਾ ਆਪਦੇ ਲਈ
ਟਾਈਮ ਈ ਨਹੀਂ ਮਿਲਦਾ ਏ ਹਾਂਜੀ
ਹਾਂਜੀ ਪਰ ਜੇ ਬੰਦਾ ਆਪਨੇ ਲਈ ਟਾਈਮ ਕੱਢੁ ਤਾਂ ਹੀ ਸੈੱਟ ਰਹੂ
ਤਾਂ ਬਾਈ ਤਾਂ ਹੀ ਸੈਟ ਰਹੁਗਾ ਔਰ ਸਾ ਸਾਤ ਤੋਂ ਸਾਤ ਤੁਸੀਂ ਅਪਨਾ ਯੇ ਆਪਣੀ ਚੰਗੀ ਸਿਹਤ ਤੋਂ ਸਭ ਸੇ ਵੱਡੀ ਦੌਲਤ ਹੈ ਕਿ ਤੁਸੀਂ ਕਰ ਦਾ ਖਾਣਾ ਖਾਓ ਤੁਸੀਂ ਬਾਹਰ ਦਾ ਖਾਣਾ ਖਾਓ ਮਤ ਬੈਲੈਂਸ ਡਾਇਟ ਲਓ ਤੁਸੀਂ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਜੋ ਆਪਣੇ ਸਰੀਰ ਨੂੰ ਫਿੱਟ ਰੱਖਦੀ ਏ। ਔਰ ਸਿਰਫ਼ ਐਕਸਰਸਾਈਜ ਔਰ ਜਿਆਦਾ ਐਕਸਰਸਾਈਜ ਕਿੰਨੀਆਂ ਨੁਕਸਾਨ ਦੇਂਦੀਆਂ ਨੇ ਮਸਲ ਤੋਂ ਸਟੇਨ ਆ ਜਾਣਾ ਹੈ।
ਹਾਂਜੀ।
ਓਹ ਕਿਤਨਾ ਨੁਕਸਾਨਦਾਇਕ ਹੁੰਦਾ ਹੈਗਾ। ਫਿਰ ਬੋਡੀ ਪੇਨ ਛਿੜ ਜਾਂਦਾ ਹੈ, ਓਹ ਵੀ ਕਿੰਨਾ ਨੁਕਸਾਨਦਾਇਕ ਹੁੰਦਾ ਹੈਗਾ।
ਇਹ ਤਾਂ ਹੈਗਾ ਹੀ।
ਰੋਜ਼ ਕਸਰਤ ਨਾਲ ਵੀ ਨਾ ਤਨਾਵ ਚਿੰਤਾ ਤੇ ਉਦਾਸੀ ਹੀ ਘੱਟ ਹੁੰਦੀ ਹੈਗੀ। ਰੋਜ਼ ਤੁਸੀਂ ਕਸਰਤ ਕਰ ਰਹੇ ਹੋ, ਟੈਸ਼ਨ ਸਟਰੈਸ ਕਿੰਨਾ ਕਮ ਹੁੰਦਾ ਹੈ।
ਹਾਂਜੀ, ਹਾਂਜੀ।
ਨਾਲੇ, ਨਾਲੇ ਥੋੜ੍ਹਾ ਟਾਈਮ ਵੀ ਲੰਘ ਜਾਂਦਾ ਆਪਣਾ ਹੋਰ ਚੀਜ਼ਾਂ ਨਾਲੋ ਸਿਰ ਅ ਆਪਣੇ ਤੇ ਟਾਈਮ ਕੱਢਣਾ।
ਹਾਂਜੀ ਮੈਂ ਵੀ ਹੁਣ ਇਹ ਸੋਚ ਰਹੀ ਹਾਂ ਕਿ ਜਿੰਨੀਆ ਛੁੱਟੀਆਂ ਨੇ ਬੱਚਿਆਂ ਨੇ ਨਾ ਬੱਚਿਆਂ ਨੂੰ ਵੀ ਕੋਈ ਐਕਸਰਸਾਈਜ਼ ਜੁਇਨ ਕਰਾ ਦਾ ਵਾ, ਜਾ ਡਾਂਸ ਕਲਾਸ ਇਹਨਾਂ ਦੀ। ਮਤਲਬ ਕੋਈ ਐਸੀ ਕਲਾਸ ਅਕੈਡਮੀ ਜੋਇਨ ਕਰਾ ਦੇਵਾ ਜਹਾ ਪੇ ਇਹਨਾਂ ਦਾ ਪੁਰਾ, ਹੂੰ। ਅੱਛਾ ਵਰਕਆਊਟ ਹੋ ਜਾਏ।
ਵੈਸੇ ਬੱਚਿਆਂ ਨੂੰ ਤਾਂ ਹੀ ਤੁਸੀਂ ਖੇਡਣ ਲਗਾ ਦੋ ਉਹ ਵੀ ਗੇਮ ਦੇ ਦੋ ਵੀ ਹਾਂ ਇਹਨੂੰ ਖੇਡੀ ਜਾਓ ਫੇਰ ਤਾਂ ਉੱਧਰ ਹੀ,
ਹਣਾ ਸਾਡਾ ਤਾਂ ਸਭ ਪੂਰੇ-ਪੂਰੇ ਦਿਨ ਚ ਫੋਨ ਤੇ ਲੱਗੇ ਰਹਿੰਣੇ ਆ।
ਹਾਂ। ਪਿੰਡਾਂ ਦਾ ਮਾਹੌਲ ਅਲੱਗ ਹੁੰਦਾ ਏ ਪਿੰਡ ਦੇ ਬੱਚੇ ਜ਼ਿਆਦਾ ਟਾਈਮ ਮੈਦਾਨਾਂ ਚ ਹੀ ਹੁੰਦੇ ਨੇ।
ਹਾਂਜੀ। ਬਸ ਚੰਗਾ ਭੋਜਨ ਤੇ ਨਿਯਮਿਤ ਕਸਰਤ ਮਿਲ ਕੇ ਨਾ ਸਰੀਰ ਨੇ ਬਿਮਾਰੀਆਂ ਤੋ ਕਿੰਨੇ ਸਾਰੇ ਬਿਮਾਰੀਆਂ ਨੂੰ ਬਚਾਣੇ ਆ ਰੋਗ ਰੋਗੋ ਤੋਂ ਕਿੰਨੇ ਬਚਾਣੇ ਆ।
ਹਾਂਜੀ- ਹਾਂਜੀ।
ਅੱਜ-ਕੱਲ ਤੁਸੀਂ ਵੇਖੋ ਅੱਜ-ਕੱਲ ਛੋਟੇ-ਛੋਟੇ ਬੱਚਿਆਂ ਨੇ ਬਾਹਰ ਦੇ ਜੰਕ ਫੂਡ ਕਿੰਨਾ ਖਾਣਾ ਐ।
ਹਾਂਜੀ-ਹਾਂਜੀ, ਘਰੇ ਬਣਾ ਕੇ ਹੀ ਵਧੀਆ। ਤਰੀਕੇ ਨਾਲ ਦੇ ਦੋ ਜੀ ਉਹਨਾਂ ਨੂੰ,
ਉਹੀ ਤਾਂ ਗੱਲ ਹੈ ਨਾ, ਅੱਜ-ਕੱਲ ਦੀ ਸਾਰੀ ਮਾਪਿਆਂ ਨੇ ਆਪਣੇ ਵਰਕਿੰਗ ਹੈਗੇ ਤੇ ਵੋ ਅ ਘਰ ਦਾ ਤਾਂ ਬਣਾ ਨਹੀਂ ਸਕਦੇ ਆ ਔਨਲਾਈਨ ਓਡਰ ਕਰਦੇ ਨੇ। ਯਾ ਤੋ ਬਾਹਰ ਚੋਂ ਕੱਢ ਕੇ ਜਾਣਾ ਆ ਉਹਦਾ ਸਭ ਤੋਂ ਬੜਾ ਐਡਵਾਂਟੇਜ ਹੈਗੀ ਉਹ ਨਾ ਪੰਜ ਮਿੰਟ ਤੋ ਮਿਲ ਜਾਂਦਾ ਪੰਜ ਮਿੰਟ ਤੋ ਬਣ ਜਾਣਾ। ਤੋ ਉਹਨਾਂ ਨੂੰ ਆਲਾਸ ਹੋ ਜਾਣਾ ਕਿ ਅਸੀਂ ਖਾਣਾ ਕਿਉ ਬਣਾਇਆ ਜੇ ਤੂੰ ਬਾਹਰ ਤੋਂ ਲਾ ਸਕਦੇ।
ਹਾਂਜੀ-ਹਾਂਜੀ, ਇਹ ਵੀ ਸਹੀ ਹੈ ਤੁਹਾਡੀ ਗੱਲ,
ਬੋ ਇਹ ਸਾਰੇ ਭੋਜਨ ਨਾ, ਜਿੰਨੇ ਵੀ ਸਬਜ਼ੀਆਂ ਹੁੰਦੀਆ ਨੇ ਦਾਲਾਂ ਹੈ ਦੁੱਧ, ਦਹੀਂ ਸੁੱਖੇ ਮੇਵੇ ਤੇ ਅਨਾਜ ਸ਼ਾਮਿਲ ਹੁੰਦੇ ਨੇ ਨਾ। ਏ ਸਾਰੇ ਭੋਜਨ ਸਰੀਰ ਨੂੰ ਵਿਟਾਮਿਨ, ਮਿਨਰਲਜ ਅਤੇ ਪ੍ਰੋਟੀਨ ਦੀ ਕਿੰਨੀ ਪੋਸ਼ਕ ਤੱਤ ਦਿੰਦਾ ਆਪਣੇ ਸਰੀਰ ਨੂੰ।
ਹਾਂਜੀ-ਹਾਂਜੀ। ਤਾ ਹੈਗਾ ਈ।
ਦਾ ਭੋਜਨ ਖਾਣ ਨਾਲ ਸਰੀਰ ਕਿਤਨਾ ਤੰਦਰੁਸਤ ਰੈਂਦਾ ਐ ਦਿਮਾਗ ਚੰਗੀ ਤਰ੍ਹਾਂ ਕੰਮ ਕਰਦਾ ਐ। ਜਾਨ ਤੋਂ ਕਾਮ ਹੁੰਦੀ ਹੈਗੀ, ਵਰਨਾ ਤਾਂ ਅੱਜ ਕੱਲ੍ਹ ਦੇ ਬੱਚਿਆਂ ਲਈ ਏ ਇਤਨਾ ਵੀ ਵ ਇਤਨਾ ਵੀ ਵੋ ਨੀ ਹੈਗਾ ਤੁਸੀਂ ਵੇਖੋ ਗਰਮੀ ਪਿੱਛੇ ਕਿੰਨੀ ਆਈ ਹੈਗੀ। ਓ ਇੱਕ ਮਿੰਟ ਤੋਂ ਵੀ ਇੱਕ ਘੰਟੇ ਤੋਂ ਵੀ ਦੁਪ ਤੋਂ ਖੜੇ ਹੋ ਜਾਏ।
ਹਾਂਜੀ।
ਔਰ ਅ ਅਸੀਂ ਆਪਣੇ ਟਾਈਮ ਤੇ ਸਾਰਾ ਘਰ ਦਾ ਖਾਣਾ ਈ ਖਾਣੇ ਆ ਤੋਂ ਅਪ ਇੰਨੀਆਂ ਤਾਕਤ ਸਾਡੇ ਕੋਲ ਵੀ ਨੀ ਹੈਗੀ ਪਰ ਐਨਾਂ ਦੇ ਕੋਲ ਐਨਾਂ ਦੇ ਕੰਪੈਰੀਜਨ ਤੋਂ ਜਾਦਾ ਈ ਹੈਗੀ ਨਾ ਅਸੀਂ ਤਾਂ ਘਰਦਾ ਖਾਣਾ ਖਾਣੇ ਆ। ਫਿਰ ਵੀ ਅਸੀ ਅਸੀ ਖੜੇ ਹੋ ਸਕਦੇ ਆ, ਅੱਜ ਕੱਲ ਦੇ ਬੱਚੇ ਤੋਂ ਇੱਕ ਮਿੰਟ ਵੀ ਧੁੱਪ 'ਚੋ ਖੜੇ ਨੀ ਹੋ ਸਕਦੇ।
ਹਾਂ ਓ ਆਦਤ ਪੈ ਜਾਂਦੀ ਕਈ ਵਾਰ ਬੱਚਿਆਂ ਨੂੰ ਵੀ।
ਹਾਂਜੀ ਇਨਾਂ ਦੀ ਇਮਿਊਨਿਟੀ ਸਟਰੋਂਗ ਨੀ ਹੈਗੀ।
ਪਰ ਜਾ ਹਾਂ ਓ ਜੇੜੀ ਦੂਜੀ ਚੀਜ਼ਾਂ ਹੁੰਦੀਆਂ ਨੇ ਨਾ ਹਾਂ ਘਰ ਦੀਆਂ ਬਣਾਈਆ ਹੋਈਆਂ ਓ ਜਾਦੇ ਅਸਰ ਕਰਦੀਆਂ ਨੇ ਬਾਹਰ ਨਾਲੋਂ।
ਹਾਂਜੀ ਅੱਜ ਕੱਲ੍ਹ ਤੇ ਸਾਰੇ ਇੱਕ ਦੂਸਰੇ ਨੂੰ ਡਿਪੈਂਡ ਹੋਗੇ ਨੇ।
ਹਾਂਜੀ ਇਹ ਤਾਂ ਕਿਹਾ ਈ ਸਈ ਐ ਜੀ।
ਹਾਂਜੀ।
ਨਾ ਨਾਲੇ ਵੈਸੇ ਵੀ ਬੱਚਿਆਂ ਨੂੰ ਅਪਣੇ ਤਾਂ ਮਾਂ- ਬਾਪ ਨੂੰ ਟੈਮ ਕੱਢਣਾ ਈ ਪੈਂਦਾ।
ਕੱਢਣਾ ਈ ਪੈਂਦਾ ਤੁਸੀਂ ਕੁੱਛ ਨਾ ਲਈ ਕੁੱਛ ਨਾ ਕੁੱਛ ਕਰਕੇ ਤਾਂ ਆਪਣੇ ਬੱਚਿਆਂ ਨੂੰ। ਖਿਆਲ ਰੱਖ ਈ ਸਕ ਦਿਓ ਨਾ। ਮਤਲਬ ਬਾਰ ਦਾ ਖਾਣਾ ਵੀ ਕਿੰਨਾ ਦੇ ਦੋਗੇ ਬਾਰ ਦਾ ਖਾਣਾ ਤਾਂ ਜਹਿਰ ਹੈਗਾ।
ਹਾਂਜੀ ਇ ਤਾਂ ਹੈਗਾ ਈ ਘਰੇ ਈ ਬਣਾ ਕੇ ਦੇਣਾ ਪੈਂਦਾ ਓਨਾਂ ਨੂੰ ਹੁਣ।
ਮੇਰੇ ਵ ਤਾਂ ਬੱਚੇ ਐਵੀ ਕੈਂਦੇ ਨੇ ਮੰਮੀ ਅ ਸਾਨੂੰ ਬਾਰ ਦਾ ਖਾਣਾ ਖਾਨਾ। ਮੈਂ ਓਹਨਾ ਨੂੰ ਕਿਹਾ ਸੀ ਕਿ ਤੁਸੀਂ ਜੋ ਖਾਣਾ ਤੁਸੀਂ ਮੈਨੂੰ ਨਾ ਡਿਸ਼ ਦਾ ਨਾਮ ਬਤਾ ਦੋ ਮੈਂ ਤੁਹਾਨੂੰ ਘਰ ਬਣਾ ਕੇ ਦੇ ਦਿੰਦੀ ਆ।
ਹੂੰ ਫਿਰ ਵੀ ਬਾਹਰਲਾ।
ਓ ਤਾਂ ਸਭ ਸੇ ਵਧੀਆ ਗੱਲ ਐ ਤੁਸੀਂ ਘਰ ਬਣਾ ਕੇ ਦੇ ਦਿੰਦੇ ਓ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਜੋ ਕਿੰਨੀ ਫਰੈਸ਼ ਐ ਉਸ 'ਚ ਵੇਖੋ ਬਾਰ ਕਾ ਤੋ ਤੇਲ ਕਿੰਨਾ ਗੰਦਾ ਹੁੰਦਾ ਪੂਰਾ ਕਾਲਾ
ਹਾਂਜੀ ਇਹ ਤਾਂ ਹੈਗਾ ਈ।
ਅਮਨ ਉਹਨੂੰ ਬਾਰ ਦਾ ਦੇਂਦੀ ਨੀ ਹੈਗੀ ਜੀ। ਮੈਂ ਤੇ ਉਹਨਾ ਨੂੰ ਏ ਕੈਨੀ ਆ ਕਿ ਤੁਸੀਂ ਐਕਸਰਸਾਈਜ਼ ਵੀ ਕਰਿਆ ਕਰੋ ਸੁਬਾ ਸੁਬਾਹ ਉੱਠ ਕੇ ਆਪਣੀ। ਤੁਸੀਂ ਖੇਡੋ ਵਾਸਤੇ ਬਾਹਰ ਚਲੇ ਜਾਇਆ ਕਰੋ, ਔਰ ਤੁਸੀਂ ਆਪਨੀ ਸਾਥ ਕੇ ਸਾਥ ਹੀ ਆਪਨਾ ਖਾਣਾ ਵੀ ਐਸਾ ਲਓ ਜੋ ਤੁਹਾਡੇ ਸਰੀਰ ਨੂੰ ਵੀ ਨਾ ਤੰਦਰੁਸਤ ਰੱਖੇ।
ਹਾਂਜੀ ਇਹ ਤਾਂ ਹੈਗਾ ਈ ਜਵਾਕਾਂ ਨੂੰ ਸਮਝਾਣਾ ਵੀ ਥੋੜ੍ਹਾ ਜਾ ਹੁੰਦਾ।
ਹਾਂਜੀ ਔਖਾ ਤਾਂ ਹੈਗਾ ਈ ਪਰ ਆਖਿਰ ਆਪਣੇ ਪੇਰੈਂਟਸ ਨੂੰ ਈ ਸਟ੍ਰਿਕਟ ਹੋਣਾ ਪੈਂਣਾ ਐ ਨਾ ਆਪਣੇ ਬੱਚਿਆਂ ਦੇ ਸਿਹਤ ਦੇ ਨਾਮ ਤੋਂ।
ਹਾਂਜੀ ਇਹ ਵੀ ਸਈ ਐ ਜੀ।
ਤੋਂ ਮੈਂ ਤਾਂ ਏਨਾਂ ਇਹਨਾ ਦੇ ਨਾਲ ਸਟ੍ਰਿਕਟ ਈ ਰੈਂਦੀ ਆ ਇਸ ਮਾਮਲੇ ਤੋਂ। ਕਿਸੇ ਨੂੰ ਬਾਹਰ ਦਾ ਨਈ ਖਾਣਾ, ਦੇਖੋ ਮਹੀਨੇ ਦੋ ਮਹੀਨੇ ਮੇ ਇੱਕ ਦੋ ਵਾਰ ਤਾਂ ਚੱਲਦਾ ਹੈਗਾ ਏ। ਕਿ ਚਲੋ ਇੱਕ ਦੋ ਵਾਰ ਬਾਹਰ ਦਾ ਹੋ ਗਿਆ ਪਰ ਰੋਜ਼-ਰੋਜ਼ ਤਾਂ ਨੀ ਹੈਗਾ ਨਾ।
ਹਾਂਜੀ ਇਹ ਵੀ ਹੈਗਾ ਈ ਰੋਜ਼-ਰੋਜ਼ ਨੀ ਖਾ ਸਕਦੇ।
ਹਾਂ ਤੇ ਮੈਂ ਓਨਾਂ ਨੂੰ ਰੋਜ ਬਿਲਕੁਲ ਵੀ ਨੀ ਦੇਨੀ ਆ ਮਹੀਨੇ ਦੋ ਮਹੀਨੇ ਮੇ ਮੈਂ ਓਨਾ ਨੂੰ ਇੱਕ ਦੋ ਵਾਰ ਦੇ ਦਿੰਨੀ ਆ ਚਲੋ ਠੀਕ ਐ। ਫਿਰ ਉਸਨੂੰ ਵੀ ਡਾਇਜੈਸਟ ਹੋਣ ਲਈ ਕਿੰਨਾ ਟਾਈਮ ਲੱਗਦਾ।
ਹਾਂਜੀ, ਵਧੀਆ ਲੱਗਾ ਜੀ, ਵਧੀਆ ਲੱਗਿਆ, ਤੁਹਾਡੀ ਗੱਲ ਸੁਣ ਕੇ
ਹਾਂਜੀ ਚਲੋ, ਮੈਂ ਵੀ ਕਰਨੀ ਆ, ਫਿਰ ਤੈਨੂੰ ਕਾਲ।
ਠੀਕ ਐ।
ਹਾਂਜੀ, ਸਤਿ ਸ਼੍ਰੀ ਕਾਲ।
ਸ